ਹਾਂਜੀ ਜੀ ਹਾਂਜੀ। ਕਿਆ ਹਾਲ ਚਾਲ ਹੈ ਜੀ ਤੁਹਾਡਾ।
ਵਧੀਆ ਜੀ ਵਧੀਆ ਤੁਸੀਂ ਦੱਸੋ।
ਬਸ ਠੀਕ ਹੈ ਠੀਕ ਹੈ ਜੀ ਘਰ ਪਰਿਵਾਰ ਤੁਹਾਡ।
ਘਰ ਪਰਿਵਾਰ ਵੀ ਬਹੁਤ ਵਧੀਆ।
ਠੀਕ ਹੈ ਜੀ ਬਸ ਠੀਕ ਹੈ ਜੀ ਘਰ ਪਹੁੰਚਾ ਸਕਦੇ ਜੀ ਵਧੀਆ ਜੀ।
ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ ਪਿੱਛੇ ਦੀ ਕੀ ਗੱਲ?
ਅੱਛਾ ਨਹੀਂ ਮੈਂ ਤਾਂ ਠੀਕ ਬੋਲ ਰਹੀ ਹਾਂ ਹੁਣ ਕਿ ਹੋ ਹੈਲੋ
ਹਾਂਜੀ ਹ ਆਵਾਜ਼ ਆ ਰਹੀ ਮਤਲਬ ਬਹੁਤ ਘੱਟ ਆ ਰਹੀ ਹੈ।
ਬਹੁਤ ਘੱਟ ਆ ਰਹੀ ਹੈ?
ਹਾਂਜੀ
ਹੁਣ ਦੱਸੋ ਹੁਣ ਠੀਕ ਆ ਰਹੀਏ?
ਨਹੀਂ ਉਹਨੂੰ ਵੀ ਬਹੁਤ ਘੱਟ ਆ ਰਹੀ ਹੈ।
ਘੱਟ ਆ ਰਹੇ ਚਲੋ ਆਪਾਂ ਗੱਲ ਤਾਂ ਹੁਣ ਕਰਨੀ ਆ ਆਪਾਂ ਗੱਲ ਤਾਂ ਕਰੀਏ ਨਾ।
ਹਾਂ ਗਲ ਕਰੋ ਗੱਲ ਕਰੋ ਕੀ ਕਰ ਰਹੇ ਹੋ?
ਬਸ ਜੀ ਠੀਕ ਹੈ ਕਰ ਰਹੇ ਹੋ। ਆਪਣਾ ਖਾਣਾ ਵਗਣਾ ਖਾ ਗਿਆ ਤੇ ਖਾਣਾ ਥੋੜਾ ਜਿਹਾ ਜਲਦੀ ਖਾ ਲੈਂਦੇ ਹ ਨਾ।
ਅੱਛਾ ਖਾਣਾ ਰਾਤ ਦਾ ਖਾਣਾ ਖਾਂਦੇ ਹੋ ਤੁਸੀਂ?
ਹਾਂ ਨਹੀਂ ਬਸ ਅਰਲੀ ਖਾ ਲਈਦਾ ਸੀਂ।
ਹੁਣ ਜਲਦੀ ਖੱਲ ਦਿੰਦੇ ਹੋ ਸ਼ਾਮ ਨੂੰ ਹੀ?
ਹਾਂਜੀ ਹਾਂਜੀ ਸ਼ਾਮ ਨੂੰ ਖਾ ਲੈਂਦੇ ਹਾਂ ਉਹ ਬਸ ਨਾ ਉਹ ਸਵੇਰੇ ਫਿਰ ਇੱਦਾਂ ਨਾ ਸਵੇਰੇ ਅ ਸੈਰ ਸੁਰ ਕਰਕੇ ਜਦੋਂ ਆਈ ਵੈ ਤੇ ਸਵੇਰੇ ਅਸੀ ਉਹ ਫੇਿਰ ਜਲਦੀ ਖਾ ਕੇ ਜਲਦੀ ਸੋਣਾ ਹੁੰਦਾ ਉਹ ਖਾ ਕੇ ਫੇਰ ਇਹ ਹੁੰਦਾ ਵੀ ਸਵੇਰੇ ਲਈ ਆਪਣੇ ਸੈਰ ਤੇ ਜਾਣਾ ਹੁੰਦਾ ਹੈ। ਜੇ ਜਲ, ਜੇ ਜਲਦੀ -ਜਲਦੀ ਉੱਠਦੇ ਆ ਹਾਂ। ਹਾਂ ਜਲਦੀ ਖਾ ਲਈ ਦੀ ਐ ਤੇ ਫਿਰ ਜਲਦੀ ਐ ਤਾ ਉਸੇ ਵੇਲੇ ਦਸ ਵਜੇ ਤੱਕ ਆਪਣਾ ਵੀ ਚਲੋ ਰੈਸਟ ਹੋ ਜਾਂਦਾ ਦਸ ਸਾਢੇ ਦਸ ਵਜੇ। ਖਾਣਾ ਡਜਸਟ ਹੋ ਕੇ, ਸਵੇਰੇ ਸੈਰ ਤੇ ਜਾਣਾ ਉਹ ਜਿੰਨੀ ਅਗਰ ਮੈਂ ਸਵੇਰੇ ਮਤਲਬ ਕਿ ਅਸੀਂ ਨਾ ਉਠੀ ਏ ਵੀ ਜਲਦੀ ਉੱਠਣਾ ਹੁੰਦਾ ਵੀ ਸਵੇਰੇ ਜਲਦੀ ਉੱਠ ਕੇ ਸਵੇਰੇ ਤਕਰੀਬਨ ਚਾਰ ਹੋਣ
ਹਾਂਜੀ
ਸਵੇਰੇ ਚਾਰ- ਸਾਢੇ ਚਾਰ ਵਜੇ ਜਿਵੇਂ ਉੱਠ ਜਾਂਦੇ ਆ ਜੀ।
ਹਾਂਜੀ ਹਾਂਜੀ ਫਰ ਜਿੰਨਾ ਜਲਦੀ ਉੱਠੋ ਉਨਾ ਫਾਇਦਾ ਹੈਗਾ। ਹਾ
ਠੀਕ ਹੈ। ਵੀ ਜਿੰਨਾ ਜਲਦੀ ਉੱਠਾਂਗੇ, ਉਨਾ ਆਪਣਾ ਸਰੀਰ ਵੀ ਐਕਟਿਵ ਰਹਿੰਦਾ ਐ। ਤੇ ਕੰਮ- ਕੰਮ ਵੀ ਕੰਮ ਵੀ ਸਹੀ ਹੁੰਦੇ ਨੇ। ਬਸ ਇਹ ਹੈ ਵੀ ਜਲਦੀ ਉੱਠ ਜਾਓ ਜਿੱਦਣ ਲੇਟ ਹੋ ਜਾਈਦਾ ਐ ਊਦਨ ਹੀ ਸਾਰੇ ਕੰਮ ਡਿਸਟਰਬ ਹੋ ਜਾਂਦੇ ਨੇ।
ਸ
ਵੀ ਹੂੰ, ਕਿਉਂਕਿ ਸਿਸਟਮ ਨਾਲ ਨਾ ਵੀ ਹਾਂ ਸਵੇਰੇ ਉੱਠੋਂ ਤੁਸੀਂ
ਕਹਿੰਦੇ ਨੇ ਕਈ ਕਹਿੰਦੇ ਨੇ ਕਿ ਰਾਤ ਦੀ ਰੋਟੀ ਮਤਲਬ ਨਾ ਹੀ ਖਾਓ ਤੇ ਜ਼ਿਆਦਾ ਬੈਟਰ ਏ। ਯ ਤੇ ਸਭ ਤੋਂ ਯ ਤੇ ਬਹੁਤ ਘੱਟ ਖਾਓ।
ਨਹੀਂ ਖਾਓ ਤਾਂ ਹਲਕੀ ਉਹ ਕਿਉਂਕਿ ਰਾਤ ਵੀ ਸਾਰੀ ਇੰਨੀ ਲੰਬੀ ਹੁੰਦੀ ਹੋਦੀ ਐ। ਬਸ ਇਹ ਕਹਿੰਦੇ ਵੀ ਸੂਰਜ ਛੀਪੜ ਤੋਂ ਪਹਿਲਾਂ ਖਾ ਲਓ। ਹੂੰ ਹਾਂ ਉਹਦੇ ਨਾਲ ਨਾ ਵੀ ਰਾਤ ਸੌਖੀ ਨਿਕਲ ਨਿਕਲ ਕੇ ਤਾਂ ਵੀ ਸਵੇਰੇ ਜਲਦੀ ਉੱਠਿਆ ਜਾਂਦਾ, ਠੀਕ ਕਿਉਂਕਿ ਜਿੰਨਾ ਅਸੀਂ ਸਵੇਰੇ ਜਲਦੀ ਉੱਠਦੇ ਆ, ਆਪਣੇ ਟਾਇ ਹਾਂ ਉਹਨੂੰ ਨਾ ਮੈਨੇਜ ਕਰ ਲੈਂਦੇ ਹਾਂ ਟਾਈਮ ਸਾਡਾ ਮੈਨੇਜ ਹੋ ਜਾਂਦਾ ਕੰਮ ਸਾਰੇ ਜਿਵੇਂ ਅੱਜ ਕੱਲ੍ਹ ਗਰਮੀ ਪੈ ਰਹੀ ਐ, ਹਾਂ ਫੁਰਤੀ 'ਚ ਹੋ ਜਾਂਦੇ ਐ। ਹਾਂ, ਜਿਵੇਂ ਅੱਜ ਕੱਲ੍ਹ ਗਰਮੀ ਪੈ ਰਹੀ ਐ, ਹਾਂ ਬਿਲਕੁਲ ਸਹੀ ਹੈ ਬਿਲਕੁਲ ਬਿਲਕੁਲ ਸਹੀ ਕਿਆ, ਤੇ ਕਿਉਂਕਿ ਗਰਮੀ ਸਵੇਰੇ ਜ਼ਿਆਦਾ ਪੈਂਦੀ ਐ ਉਹ ਕੁ ਥੋੜ੍ਹੇ ਜਿਹੇ ਆਪਣੀ ਤਾਂ ਐਨਰਜੀ ਵੀ ਚਾਹੀਦੀ ਹੁੰਦੀ ਏ, ਜਿੰਨੇ ਆਪਾਂ ਹੂੰ ਤੇ ਜਿੰਨਾ ਆਪਾਂ ਅਰਲੀ ਉੱਠਾਂਗੇ ਅਰਲੀ ਉੱਠ ਕੇ ਥੋੜ੍ਹੀ ਜਿਹੀ ਬਾਹਰਲੀ ਹਵਾ ਲਵਾਂਗੇ ਤੇ ਆਪਣੇ ਸੈ਼ਲ ਬ੍ਰੇਨ ਦੀਆਂ ਨਰਵਜ਼ ਸਾਰੇ ਬੋਡੀ ਵਿੱਚ ਐਕ ਆਪਣੀ ਐਕਟਿਵ ਹੋ ਜਾਂਦੇ ਨੇ, ਉਨੇ ਈ ਦਿਮਾਗ ਜ਼ਿਆਦਾ ਕੰਮ ਕਰਦਾ ਸੀ ਟਾਈਮ ਵੀ ਚੰਗੀ ਤਰ੍ਹਾਂ ਮੈਨੀਜ ਕਰ ਸਕਦੇ ਆ। ਅਸੀਂ ਉਸ ਦਾ ਕੰਮ ਸਿਸਟਮ ਨਾਲ ਕਰ ਲੈਂਨੇ ਆ।
ਸਵੇਰੇ ਤੇ ਜਲਦੀ ਉੱਠ ਕੇ ਪਹਿਲੇ ਵੋਕਿੰਗ ਤੇ ਜਾਣਾ ਵੀ ਬਹੁਤ ਜ਼ਰੂਰੀ ਹੁੰਦਾ ਐ। ਸਰੀਰ ਖੁੱਲ ਜਾਂਦਾ ਬਿਲਕੁਲ, ਮਤਲਬ ਸਿਹਤ ਵਾਸਤੇ ਬਹੁਤ ਅੱਛਾ ਹੁੰਦਾ ਐ।
ਹਾਂ ਸਾਰੇ ਸਿਹਤ ਦੇ ਕੰਮ ਹੁੰਦੇ ਹੀ ਸਵੇਰੇ -ਸਵੇਰੇ ਐ ਜਿਨ੍ਹਾਂ ਅਰਲੀ ਕਰ ਲੋ ਗੇ ਮੁੜ ਕੇ ਸਾਰਾ ਦਿਨ ਚੌਵੀ ਘੰਟਿਆਂ 'ਚ ਇੱਕ ਘੰਟਾ ਲਾ ਲੋ ਆਪਣੀ ਸਿਹਤ
ਹੁਣ ਦੁਪਹਿਰੇ-ਦੁਪਹਿਰ ਨੂੰ ਸੌ ਜਾਓ ਇੱਕ-ਦੋ ਘੰਟੇ ਰੈਸਟ ਵਾਸਤੇ।
ਰੈਸਟ ਵਾਸਤੇ ਚਲੋ ਉਹ ਤਾਂ ਹੈ ਆਪਣਾ, ਥੋੜ੍ਹਾ ਜਿਹਾ ਟਾਈਮ ਲਗਾ ਲਓ। ਅਦਰਵਾਈਜ਼ ਪਤਾ ਐਨਰਜੀ ਇੰਨੀ ਕੁ ਰਹਿੰਦੀ ਐ, ਵੀ ਬਹੁਤੀ ਏਦਾਂ ਨੀਂਦ ਵੀ ਨੀ ਆਉਂਦੀ। ਐਨੀ ਕਿਉ ਕੀ ਕਿਉਂਕਿ ਸਵੇਰੇ ਉੱਠ ਕੇ ਆਪਣੇ ਕੰਮ-ਕੁਮ ਕਰਕੇ, ਉਹ ਤਾਂ ਐ ਲੱਗਦਾ ਵੀ ਸਾਡੇ ਕੰਮ ਨਿਬੜ ਗਏ। ਇਹ ਲੱਗਦਾ ਕਿ ਅਸੀਂ ਕੰਮ ਹਾ, ਕੰਮ ਨਿਬੜ ਜਾਂਦੇ ਆ ਐਕਟਿਵਲੀ ਸਰੀਰ ਐਕਟਿਵ ਹੁੰਦਾ।
ਸਰੀਰ ਐਕਟਿਵ ਰਹਿੰਦਾ ਅਗਰ ਜਿਹੜਾ ਸਵੇਰੇ ਜਲਦੀ ਉਠਦਾ ਨਾ ਉਹਦਾ ਸਰੀਰ ਪੂਰਾ ਦਿਨ ਐਕ ਐਕਟਿਵ ਹੀ ਰਹਿੰਦਾ, ਉਹ ਕੁਦਰਤ ਦੀ ਗੱਲ ਹੈਗੀਏ।
ਹਾਂ।
ਜਿਹੜਾ ਉੱਠੇ ਵੀ ਲੇਟ ਉਹ ਪੂਰਾ ਦਿਨ ਸੁਸਤੀ ਚ ਹੀ ਰਹੇਗਾ।
ਹਾਂ ਉਹ ਉਹ ਸਾਰਾ ਫਿਰ ਹਾਂ ਸਹੀ ਗੱਲ ਏ ਸਹੀ
ਉਹਨੂੰ ਫਿਰ ਨੀਂਦ ਆਉਂਦੀ ਰਹੇਗੀ, ਦੁਪਹਿਰੇ ਵੀ ਸੁੱਤਾ ਰਹੇਗਾ, ਰਾਤ ਨੂੰ ਵੀ ਜਲਦੀ ਸੌ ਜੇਗਾ ਉਹ।
ਸਹੀ ਗੱਲ ਸਹੀ ਗੱਲ ਉਸ ਅਸਲ 'ਚ ਨਾ ਉਹਨਾ ਐਨਰਜੀ ਲੈਵਲ ਨੀ ਵਦਾ। ਵੱਧਦਾ ਆਪਦੇ ਸਰੀਰ ਨੂੰ ਜਿੰਨਾ ਜਿੰਨਾ ਅਸੀਂ ਸਵੇਰੇ ਕੰਮ ਕਰਦੇ
ਰੱਖੋਗੇ ਨਾ ਜਿੰਨਾ ਜਲਦੀ ਉਠੋਗੇ ਉਹਨਾਂ ਸੀ ਰੇਗਾ ਸ਼ਰੀਰ
ਸਰੀਰ ਚ ਫੁਰਤੀ ਤਾਂ ਹੀ ਰਹਿੰਦੀ ਹੈ ਜੇ ਨਾ ਆਪਾਂ ਸਵੇਰੇ ਉੱਠਾਂਗੇ ਹਾਂ ਜੇ ਸਵੇਰੇ ਉੱਠਾਂਗੇ। ਹਾਂ, ਹਾਂ, ਹਾਂ, ਹਾਂ, ਹਾਂ ਉਸ।
ਦੇਰ ਨੂੰ ਉੱਠਾਂਗੇ। ਸਵੇਰੇ ਦੇਰ ਨੂੰ ਉੱਠਾਂਗੇ ਸਰੀਰ ਵੀ ਦਰਦ ਮਾਰੇਗਾ, ਕਮਰ ਵੀ ਦਰਦ ਮਾਰੇਗੀ, ਕਦੀ ਜੀਭ ਦਰਦ ਮਾਰੇਗੀ।
ਉਹ ਕਹਿੰਦੇ ਨੀ ਹੁੰਦੇ ਇੱਕ ਸਿਆਣਿਆਂ ਸਿਆਣਿਆਂ ਦੀ ਕਹਾਵਤ ਨੀ ਹੈਗੀ ਗੀ ਕਹਿੰਦੇ ਹੁੰਦੇ ਹੈ, ਜੋ ਸੋਵਤ ਹੈ ਵੋ ਖੋਵਤ ਹੈ ਜੋ ਜਾਗਤ ਹੈ ਵੋ ਪਾਵਤ ਹੈ। ਬੜੇ ਲੋਕ ਵੱਡੇ ਲੋਕ ਕਹਿ ਦਿੰਦੇ ਆ ਹਾਂ ਵੱਡੇ ਲੋਕ ਕਹਿੰਦੇ ਕਹਿੰਦੇ ਜਿਹੜਾ ਜੋ ਜਾਗਤ ਆ ਜੋ ਜਾਗਦੇ ਸਵੇਰੇ ਜਿਹੜਾ ਉੱਠ ਗਿਆ। ਉਹਨੇ ਸਮਝੋ ਸਾਰਾ ਕੁਛ ਪਾ ਲਿਆ ਆ ਗਿਆ ਤੇ ਜਿਹੜਾ ਸੁੱਤਾ ਰਹਿ ਗਿਆ।
ਜੇ ਜ਼ਿੰਦਗੀ ਕਾਮਯਾਬ ਹੋਣਾ ਤਾਂ ਸਵੇਰੇ ਜਲਦੀ ਉੱਠਣਾ ਪੈਣਾ ਹੀ ਪੈਣਾ।
ਉੱਠਣਾ ਹੀ ਪੈਣਾ ਉੱਠਣਾ ਹੀ ਪੈਣਾ ਬਿਲਕੁਲ ਸਹੀ ਗੱਲ ਹੈ।
ਨੀਂਦ ਨੇ ਮਾਰਨੀ ਪੈਣੀ ਹੈ‌। ਯਾਰ ਜਲਦੀ ਸੌਂਵੋ ਰਾਤੀ ਜਿਨਾਂ ਦੀ ਨੀਂਦ ਨੀ ਖੁੱਲਦੀ।
ਜੀ ਹਾਂਜੀ।
ਜੇ ਰਾਤੀ ਇਕੀ ਵਜੇ ਸੌਣਗੇ ਉਹ ਸਵੇਰੇ ਕਿੱਥੋਂ ਉੱਠ ਪਾਣਗੇ ਇਨੀਂ ਜਲਦੀ
ਅੱਜ-ਕੱਲ ਬੱਚੇਆਂ ਨੇ ਸਿਸਟਮ ਈ ਏਦਾਂ ਦਾ ਬਨਾਏਆ ਹੋਏਆ ਤੁਸੀ ਦੇਖੋ ਨਾ ਵੀ ਰਾਤ ਰਾ ਹਾਂ ਸਾਰਿਆਂ ਦਾ ਹੀ ਹੁੰਦਾ ਇਕੱਲਾ ਤੁਹਾਡਾ ਨੀ।
ਮੇਰੇ ਪਾਪਾ ਸਵੇਰੇ- ਸਵੇਰੇ ਪਾਪਾ ਸਵੇਰੇ ਛੇ ਵਜੇ ਤੋਂ ਉਠਾਉਣ। ਲੱਗਣਗੇ ਮੈਂ ਕਹਿੰਨਾ ਪਾਪਾ ਤੁਸੀਂ ਜਾਓ ਮੈਂ ਆ ਰਿਹਾ ਹਾਂ
ਹਾਂ ਹਾਂ ਹਾਂ ਬਿਲਕੁਲ ਸਹੀ ਹੈ, ਜਿੰਨਾ ਆਪਾਂ ਜਲਦੀ ਉੱਠਾਂਗੇ ਤੇ ਉਹਨਾਂ ਹੀ ਆਪਾਂ ਸੌਖੇ ਰਵਾਂਗੇ। ਓਦੋਂ ਉੱਠਾਂਗੇ ਤਾਂ ਆਪਾਂ ਰਾਤ ਨੂੰ ਜਲਦੀ ਸੌਵਾਂਗੇ।
ਸਹੀ ਕਿਹਾ ਉਹ ਵੀ ਗੱਲ ਏ, ਕਿਉਂਕਿ ਨੀਂਦ ਤੇ ਪੂਰੀ ਕਰਨੀ ਆ ਸੱਤ ਨੌ ਅੱਠ ਨੌ ਘੰਟੇ ਦੀ
ਹਾਂ ਆਪਾਂ ਨੂੰ ਨੀਂਦ ਪੂਰੀ ਕਰਨੀ ਵਾਸਤੇ ਇੰਨੇ ਘੰਟੇ ਅੱਠ ਘੰਟੇ ਤਾਂ ਸੌਣਾ।
ਸਹੀ ਆ ਹੁਣ ਆਪਾਂ ਵੀ ਨਹੀਂ ਸੌ ਪਾੰਦੇ ਕਿਉਂਕਿ ਲੇਟ ਸੌਣੇ ਆ ਔਰ ਜਲਦੀ ਉੱਠ ਵੀ ਜਾ ਜਾਂਨੇ ਆਂ ਮਜ਼ਾ ਵੀ ਜਦ ਨੀ ਆੰਦਾ ਫਿਰ
ਉਹ ਨਾ ਸਵੇਰੇ-ਸਵੇਰੇ ਬ੍ਰਹਮ ਮਹੂਰਤ 'ਚ ਹੁੰਦਾ ਏ ਜੇ ਸਵੇਰੇ ਤੁਸੀਂ ਉੱਠੋਗੇ ਤੁਸੀਂ ਕਿੰਨਾ ਸੋਨਾ ਕੁਦਰਤ ਦਾ ਅਨੰਦ ਲੈ ਸ ਸੁਣੋਂਗੇ, ਜਿਵੇਂ ਪਕਸ਼ੀਆਂ, ਦੀ ਪਕਸ਼ੀਆਂ, ਦੀ ਚਹਿ ਚਹਾਟ ਗੁਰਦੁਆਰਿਆਂ ਚ ਆਵਾਜ਼ਾਂ ਮੰਦਿਰਾਂ ਚ ਅਵਾਜ਼ਾਂ, ਉਹ ਸ਼ਾਂਤੀ ਦੀਆਂ ਜਿਹੜੀਆਂ ਤੁਹਾਨੂੰ
ਔਰ ਸਵੇਰ ਦੇ ਜੋ ਵਰਕਆਊਟ ਹੈਗਾ ਨਾ, ਉਹ ਬੋਤ ਜਲਦੀ ਲੱਗਦਾ ਸਰੀਰ ਨੂੰ।
ਤੁਹਾਨੂੰ ਨਾ ਉਹ, ਐਨਰਜੀ ਤੁਹਾਡੀਆਂ ਵਧਾਉਂਦੀਆਂ ਨੇ, ਜਦੋਂ ਤੁਸੀਂ ਸਵੇਰੇ ਉੱਠ ਕੇ ਇਹੋ, ਜਿਹੀਆਂ ਪਿਆਰੀਆਂ ਪਿਆਰੀਆਂ ਕੁਦਰਤੀ ਜਿਦਾ ਤੁਸੀਂ, ਕੁਦਰਤ ਦੇ ਨਾਲੋ ਤੁਸੀਂ ਅਹ, ਅਟੈਚ ਹੋ ਗਏ ਨਾ ਹਾਂ ਓ ਤੁਆਡੀ ਅਲੱਗ ਚੀਜ਼ ਐ ਚਲੋ ਦਿਨ ਚੜ ਗੇਆ ਔਰ ਓਦਾ ਸਾਰਾ ਟ੍ਰੈਫਿਕ ਕਰਕੇ ਤੇ
ਫਿਰ ਤੇ ਬੇਕਾਰ ਹੋ ਜਾਂਦਾ, ਸਵੇਰੇ ਨਾ ਪਾਰਕ ਚ ਅਗਰ ਸ ਕੇ ਜਦੋ ਜਾਨਾ ਪਾਰਕ ਤੇ ਏਥੇ ਘਾਸ ਦੀ ਸਮੈਲ ਵੀ ਬੋਤ ਅੱਛੀ ਲੱਗਦੀ ਏ।
ਹਾਂ, ਨਹੀਂ-ਨਹੀਂ ਬਹੁਤ ਵਧੀਆ ਤੁਸੀਂ ਦਰਖਤਾਂ ਵੱਲ,, ਦੇਖੋ ਹੂ ਤੁਹਾਨੂੰ ਆਪਣੇ -ਆਪਣੇ ਫਰੈਸ਼ਸ਼ਨੈਸ ਦੀ ਲੱਗਦੀ ਹੈ, ਦਰੱਖਤਾਂ ਵੱਲ ਦੇਖੋ ਕਿਸੇ ਵੀ ਚੀਜ਼ ਵੱਲ ਦੇਖੋ, ਅਸੀ ਜਦੋਂ ਤੁਸੀਂ ਨੇਚਰ ਨਾਲ, ਜੁੜ ਜਾਂਦੇ ਹੋ ਨਾ ਤੇ ਨੇਚਰ ਨਾਲ, ਨਾ ਸਵੇਰੇ ਸਵੇਰੇ ਹਾਂ। ਆਪਾਂ ਨੇਚਰ ਨੂੰ, ਸਵੇਰੇ -ਸਵੇਰੇ ਜੁੜ ਸਕਦੇ ਹਾਂ ਕਿਉਂਕਿ, ਉਦੋਂ ਉਹਨਾਂ ਚੀਜ਼ਾਂ ਵਿੱਚ ਤੇ ਨੇਚਰ ਦੇ ਬੂਟਿਆਂ ਵਿੱਚ ਵੀ ਦਰਖ਼ਤਾਂ ਵਿੱਚ ਵੀ, ਇੱਕ ਤਾਜ਼ਗੀ ਹੁੰਦੀ ਏ ਜਿਵੇਂ, ਉਹਨਾਂ ਨੇ ਵੀ ਰਾਤ ਨੂੰ, ਆਪਾਂ ਨੂੰ ਆਪਾਂ ਸਵੇਰੇ ਜਾਂਨੇ ਆ? ਹਾਂ, ਜਿਵੇ ਟ੍ਰੈਫਿਕ ਵੱਧ ਜਾਂਦਾ ਹੈ ਆਪਾਂ ਸਵੇਰੇ ਹਾਂ ਸੋਏ ਹੁੰ - ਜਿਵੇਂ ਹੁਣ ਆਪਾਂ, ਰਾਤ ਸਵੇਰੇ ਜਲਦੀ ਉੱਠਦੇ ਹਾਂ। ਸਵੇਰੇ ਜਲਦੀ ਉ ਤੁਸੀਂ ਇਹ ਵੇਖੋ? ਵੀ ਦਿਨ ਚੜੇ ਆਪਣਾ, ਆਕਸੀਜਨ ਜ਼ਿਆਦਾ ਆਪਾਂ ਉਹਨਾਂ ਤੋਂ ਲੈ ਸਕਦੇ ਹਾਂ। ਫੇਰ ਟ੍ਰੈਫਿਕ ਵੇ ਜਿਆਦਾ ਨਾਲੇ ਆਕਸੀਜਨ ਜਿਹੜੀ ਛੱਡਣੀ ਹੈ, ਉਹ ਲੈਣੀ ਤਾਂ ਆਪਣੇ ਮਨੁੱਖਾਂ ਨੇ ਹੁੰਦੀ ਹੈ ਨਾ।
ਪ੍ਰਦੂਸ਼ਣ, ਤੇ ਅੱਜ -ਕੱਲ੍ਹ ਬਹੁਤ
ਹਾਂ, ਪੋਲੂਊਸ਼ਨ ਹਾਂ ਉਹ ਪੋਲਿਊਸ਼ਨ ਤੋਂ ਬਚਣ ਵਾਸਤੇ, ਆਪਾਂ ਆਪਣੇ ਲੰਗਜ਼ ਨੂੰ ਸਟਰੋਂਗ ਕਰਨ ਵਾਸਤੇ ਆਪਣੀਆਂ, ਇਟਰਨਲ ਸਿਸ ਇਲਾਜ ਕਰਨ ਵਾਸਤੇ, ਸਟਰੋਂਗ ਆਪਾਂ ਸਵੇਰ ਦੀ, ਆਕਸੀਜਨ ਲੈ ਨੀ ਬਹੁਤ ਜ਼ਰੂਰੀ ਹੈ, ਆਕਸੀਜਨ ਉਹੀ ਲਊਗਾ ਜਿਹੜਾ ਸਵੇਰੇ, ਜਲਦੀ ਉੱਠੂਗਾ।
ਠੀਕ, ਹੈ ਜੀ।
ਹਾਂ। ਜੇ ਆਪਾਂ ਸਵੇਰੇ ਉੱਠਾਂਗੇ, ਤਾਂ ਆਕਸੀਜਨ ਲਵਾਂਗੇ, ਤੇ ਸੈਰ ਕਰਾਂਗੇ ਆਪਣੇ ਸਰੀਰ ਵਿੱਚ ਅੱਖਾਂ ਦੀ, ਨਿਗਾਹ
ਜਿਹੜੇ, ਆਪਾਂ ਸਵੇਰੇ ਸਾਹ ਲ ਆਪਾਂ ਸਵੇਰੇ, ਜੋ ਸਵੇਰੇ ਉੱਠ ਕੇ ਨਾ ਜਲਦੀ ਸੈਰ ਕਰੋ, ਲੰਮੇ ਲੰਮੇਂ ਲੰਬੇ ਸਾਹ ਲੋ, ਉਹ ਬਹੁਤ ਅ ਹਾਂਜੀ
ਸਹੀ ਗੱਲ ਹੈ, ਸਹੀ ਗੱਲ ਜਦੋਂ ਆਪਾਂ ਲੰਬੇ ਸਾਹ, ਲਵਾਂਗੇ ਤਾਂ ਆਪਣੇ ਫੇ ਹਾਂ, ਆਪਣੇ ਫੇਫੜੇ ਜ਼ਿਆਦਾ ਕੰਮ ਕਰਨਗੇ।
ਹਾਂਜੀ।
ਬੋਡੀ ਬਈ ਸਹੀ ਤਰ੍ਹਾਂ ਫਰਕ ਕਰੋ।
ਯੋਗਾ ਕਰੋ, ਬਹੁਤ ਬੈਨੀਫਿਟ ਪੈਂਦਾ ਉਹ ਵੀ।
ਅੱਜ- ਕੱਲ੍ਹ ਤੁਸੀਂ ਦੇਖੋ ਨਾ ਵੀ, ਕਿਨੀਆਂ ਯੋਗਾ ਕਲਾਸਿਸ ਲੱਗਦੀਆਂ ਨੇ, ਸਵੇਰੇ -ਸਵੇਰੇ ਜਿਹੜੇ ਦੇਖੋ ਸਾਰੇ, ਸਵੇਰੇ- ਸਵੇਰੇ ਲੱਗੇ ਹੁੰਦੇ ਨੇ ਵੀ ਇੱਕ ਵਾਰੀ ਨਾ ਜੀ ਲੈ ਲਓ, ਸਾਰਿਆਂ ਦੇ ਦਿਮਾਗ ਚ ਇਹ ਹੈ, ਅੱਗੇ ਲੋਕੀ ਇੰਨੇ ਅਵੇਅਰ ਨਹੀਂ ਹੁੰਦੇ ਸੀਗੇ, ਲੋਕਾਂ ਨੂੰ ਇੰਨੀ ਜਾਣਕਾਰੀ ਨਹੀਂ ਤੇਅਸੀਂ ਸੋਚਦੇ ਹਾਂ ਲੋਕੀ ਸਗੋਂ ਅੱਗੇ ਜ਼ਿਆਦਾ ਸਵੇਰੇ ਜਲਦੀ ਉੱਠਦੇ ਸੀ। ਪਰ ਇਹਨਾਂ, ਚੀਜ਼ਾਂ ਦੀ ਕਿਉਂਕਿ, ਹੁਣ ਜਿਹੜੀਆਂ ਮਸ਼ੀਨੀ ਯੁੱਗ ਆ ਗਿਆ, ਤੇ ਮਸ਼ੀਨਾਂ ਨਾਲ ਕੰਮ ਹੋਣ ਲੱਗ ਗੇ ਅੱਗੇ ਲੋਕੀੱ ਅੱਛੇ ਕੰਮ ਕਰਦੇ ਸੀ, ਇਸ ਕਰਕੇ ਉਹਨਾਂ ਨੂੰ ਸਵੇਰੇ ਜਲਦੀ ਉੱਠਣਾ ਪੈਂਦਾ ਸੀ, ਅਤੇ ਉਹ - ਉਹ ਬਿਮਾਰ ਵੀ ਨਹੀਂ ਆਪਣਾ ਸਵੇਰੇ- ਸਵੇਰੇ ਕੰਮ ਕਰਨ। ਹੁਣ ਲੋਕਾਂ ਚ, ਸੁਸਤੀ ਜ਼ਿਆਦਾ ਹੋਈ ਪਈ ਹੈ, ਉਹ ਕਹਿੰਦੇ, ਕੰਮ ਮਸ਼ੀਨਾਂ ਨੇ ਕਰਦੇ ਨੇ ਆਪ ਉਹ ਸੁੱਤੇ ਰਹਿਦੇ ਆ ਉਹਨਾ- ਉਹਨਾ ਹੀ ਬੋਡੀ ਨੂੰ ਬਿਮਾਰੀਆਂ ਲੱਗਦੀਆਂ ਸਰੀਰ ਚ ਬਿਮਾਰੀਆਂ ਲੱਗਦੀਆਂ
ਬਿਲਕੁਲ, ਸਹੀ ਹੈ।
ਹਮ ਹ
ਹੈਲੋ।
ਹਾਂਜੀ, ਹਾਂਜੀ, ਹਾਂਜੀ।
ਮਤਲਬ ਸਵੇਰ ਉੱਠਨ ਨਾਲ ਬਹੁਤ ਬੈਨੀਫਿਟ ਹੈਗੇ ਨੇ ਬਹੁਤ। ਜੋ ਸਮਾਲੇ ਪਤਾ ਵੀ ਨੀ ਖੁਦ ਨੂੰ ਵੀ।
ਹਾਂ-ਹਾਂ-ਹਾਂ ਸਹੀ ਗੱਲ ਐ ਉਹ ਜਦੋਂ ਆਪਾਂ ਨੂੰ ਪਤਾ ਕੀ ਐ ਜਾਂ ਆਪਾਂ ਨੂੰ ਪਤਾ ਬਾਦ ਚ ਲੱਗਦਾ ਉਮਰ ਲੰਘਣ ਦੇ ਨਾਲ ਸੀਰੀਅਸ ਨੀ ਲੈਂਦੇ ਉਮਰ ਲੰਘਣ ਦੇ ਨਾਲ ਨਾ ਜਦੋਂ ਸਾਨੂੰ ਪਤਾ ਲੱਗਦਾ ਵੀ ਸਾਨੂੰ ਕੋਈ ਬਿਮਾਰੀ ਨੀ ਆਏਗੀ ਤੇ ਆਪਾਂ ਆਪਣੀ ਆਪਾਂ ਆਪਣੇ ਲਗਾਤਾਰ ਸਵੇਰ ਦੇ ਸੈਰ ਕਰ ਰਹੇ ਹਾਂ ਉਹ ਆਪਾਂ ਆਪਣੀ ਰੂਟੀਨ ਦੇ ਮੁਤਾਬਿਕ ਕਰ ਰਹੇ ਆ। ਤੇ ਵੀ ਸਾਨੂੰ ਪਤਾ ਨੀ ਹੈਗਾ ਵੀ ਏਦੇ ਫਾਇਦੇ ਹੈਗੇ ਆ ਕਿ ਨੀ ਹੈਗੇ ਪਰ ਜਦੋਂ ਸਾਨੂੰ ਲੋਕ ਲੋਕਾਂ ਦੇ ਨਾਲ ਦੇਖਦੇ ਆ ਵੀ ਜਿਹੜੇ ਉੱਠਦੇ ਆ ਲੇਟ ਲੋਕਾਂ ਨੂੰ ਬਿਮਾਰੀਆਂ ਦੇ ਘੇਰ ਛੱਡਿਆ ਜਦੋਂ, ਜਦੋਂ ਸੈਰ ਕਰਦਾ ਉਹਨੂ ਕੌਈ ਬਿਮਾਰੀ ਨੇ ਓ ਫੇਰ ਬੈਨੀਫਿਟ ਦੇ ਲੇਖ ਬਾਦ ਚ ਪਤਾ ਲੱਗਦਾ ਸਾਨੂੰ ਏਦੇ ਆ ਫਾਯਦੇ ਨੇ। ਵੀ ਅਸੀਂ ਸਵੇਰੇ ਆਪਣਾ ਐਕਸਰਸਾਈਜ਼ ਕਰਦੇ ਹਾਂ ਯੋਗਾ ਕਰਦੇ ਹਾਂ ਸਾਡਾ ਅਸੀਂ ਅੰਦਰੋਂ, ਆਪ ਦਾ ਸਾਫ਼ ਕਰ ਲੈਂਣੇ ਆ। ਵੀ ਸਾਡਾ ਸਾਫ਼ ਹੋ ਜਾਂਦਾ ਪਹਿਲਾਂ ਐਨਾਂ ਚੀਜ਼ਾਂ ਦਾ ਪਤਾ ਨੀ ਲੱਗਦਾ ਵੀ ਅਸੀਂ ਮਜ਼ੇ-ਮਜ਼ੇ ਚ ਮੌਸਮ ਦਾ ਇੰਜੋਏ ਲੈਂ ਲੈਂਣੇ ਆ ਆੰਦ ਲੈਂਣੇ ਆ ਮੌਸਮ ਦਾ। ਅਸੀਂ ਕਰ ਰਹੇ ਹਾਂ ਤੇ ਵਧੀਆ ਲੱਗਦਾ ਤੇ ਲੱਗਦਾ ਵੀ ਵਧੀਆ ਏਦੇ ਚ ਕੋਈ ਸ਼ੱਕ ਨਹੀਂ ਹੈਗਾ। ਸਵੇਰੇ ਉੱਠਣ ਦਾ ਜਿਹੜਾ ਇੱਕ ਵਾਰੀ ਆਦਤ ਪੈ ਜਾਵੇ ਨਾ ਸਵੇਰੇ ਉੱਠਣ ਦੀ ਤੇ ਓ ਓ ਫਿਰ ਪਿੱਛੇ ਨੀ ਹਟਦਾ ਉਹਦੀ ਆਦਤ ਹੀ ਬਣ ਜਾਂਦੀ। ਫਿਰ ਕਿਉਂਕਿ ਉਹਨੂੰ ਉਸ ਚੀਜ਼ ਦਾ ਓ, ਓ ਆਨੰਦ ਲੈਣ ਲੱਗ ਜਾਂਦਾ ਠੀਕ ਲੱਗਦਾ।
ਚਲੋ
ਚਲੋ।
ਚਲ ਮੈਂ ਨਾ ਤੁਹਾਨੂੰ ਹੁਣੇ ਕਾੱਲ ਕਰਨਾ ਥੋੜੀ ਦੇਰ ਤੱਕ ਠੀਕ ਐ ਓਕੇ।